ਸਸੀਕਾਲ ਜੀ, ਕੀ ਹਾਲ ਏ? ਨਾ ਵਧੀਆ। ਬਸ, ਬਸ ਕੁਛ ਨਈ ਬੈਠੇ ਦੇ ਸੀ ਮੈ
ਤਾ ਫੇਰ ਹਾਂ ਮੈਂ ਵੀ, ਬੋਤ ਬੁਰਾ ਹਾਲ ਏ ਯਾਰ ਮਤਲਬ ਤੁਸੀਂ ਮੰਨੋਗੇ ਮੇਰੇ ਹਜੇ ਕੰਮ ਹੀ ਨੀ ਕੰਮਪਲੀਟ ਹੋਏ। ਪਾਣੀ ਨੀ ਹੈ ਲਾਈਟ ਪਾਣੀ ਨੀ ਹੈਗਾ, ਗਰਮੀ ਦੇ ਆਹ ਦਿੱਕਤ ਬਹੁਤ ਪਾਣੀ ਮੱਛਰ ਕੀੜੇ
ਬਸ ਬਸ ਗਰਮੀ ਦੇ ਵਿੱਚ ਨਾ ਲੀ ਸਾਡੇ ਵੀ ਬਹੁਤ ਵਧੀਆ ਪਾਣੀ ਦੀ ਦਿੱਕਤ ਵੀ ਹੋਏਗੀ ਨਾਲੇ ਪਾਣੀ ਵੀ ਇਨਾ
ਬ ਗੰਦਾ ਪਾਣੀ ਆ ਰਿਹਾ ਪਾਣੀ ਤਾਂ ਚਲੋ ਸਾਡੇ ਸਾਫ ਹ ਬਸ ਨਾ ਪਾਣੀ ਨਾ ਆ ਹੀ ਨਹੀਂ ਤੇ ਆ ਲਾਈਟ ਗਈਆਂ ਨਾ ਤੇ ਪਾਣੀ ਮਤਲਬ ਚਲਾ ਗਿਆ ਤੇ ਅਸੀਂ ਨਾ ਭਰਿਆ ਨੀ ਟੈਂਕੀ ਮਤਲਬ ਟੈਂਕੀ ਯੂਜ ਹੋ ਗਈ, ਹੁਣ ਸਾਨੂੰ ਪਤਾ ਨੀ ਇਹੀ ਤਾਂ ਗੱਲ ਹੁੰਦੀ ਹੈ, ਨਾ ਕਿ ਬੰਦਾ ਮਤਲਬ ਆਦਤ ਹੋਣੀ ਚਾਹੀਦੀ ਹੈ ਕਿ ਆਪਾਂ ਘੱਟ ਹੀ ਯੂਜ ਕਰੀਏ ਹਨਾ।
ਹਾਂਜੀ ਹਾਂਜੀ, ਹਾਂਜੀ ਉਹਦਾ ਵੀ ਚੱਕਰ ਪੈ ਜਾਂਦਾ ਆ, ਨਾਲੇ ਤੁਹਾਨੂੰ ਪਤਾ ਪਾਣੀ ਤੇ ਵੇਖੋ ਹਰ ਇੱਕ ਚੀਜ਼ ਲਈ ਸਾਡੇ ਲਈ ਯੂਜ ਆ, ਭਾਂਡੇ ਧੋਣ ਲਈ ਤੇ ਕੱਪੜੇ ਧੋਣ ਲਈ ਹਨਾ। ਬਿਲਕੁਲ ਬਿਲਕੁਲ, ਕਈ ਵਾਰ ਤਾਂ ਇੰਨੀ ਜ਼ਿਆਦਾ ਦਿੱਕਤ ਦਿੱਕਤ ਆ ਜਾਂਦੀ ਹੈ। ਪਾਣੀ ਦੇ ਵਿੱਚ ਤੁਸੀਂ ਜਿੰਨਾ ਪਾਣੀ ਸਟੋਰ ਕੀਤਾ ਹੁੰਦਾ ਨਾ ਉਹ ਸਾਰਾ ਲੱਗ ਜਾਂਦਾ ਆ ਇੰਨੀ ਕੁ ਦਿੱਕਤ ਦਿੱਕਤ ਹੋ ਜਾਂਦੀ ਹੈ। ਉਤੋਂ ਤੁਹਾਨੂੰ ਪਤਾ ਆ, ਗਰਮੀ ਏ ਬੱਚੇ ਬੱਚਿਆਂ ਨੂੰ ਪਾਣੀ ਵੀ ਦੇਣਾ ਟਾਈਮ
ਪਾਣੀ ਦੇ ਪਿਆਸ ਲਈ, ਕਿਊਂਕਿ, ਮਿੰਟ ਚ ਬੋਤਲ ਖਤਮ ਭਰਦਾ ਕੋਈ ਹੈ ਨੀ, ਠੀਕ ਹੈ ਉਹ ਕਿਸੇ ਨੇ ਭਰਿਆ ਨੀ ਤੇ ਬੋਤਲਾਂ ਫਿਲਟਰ ਵੀ ਉਹ ਮਤਲਬ ਭਰ ਗਿਆ ਬੋਤਲਾਂ ਨਾਲ ਤੇ ਫਰਿੱਜ ਵੀ ਖਾਲੀ। ਨਾ ਠੰਡਾ ਪਾਣੀ ਮਿਲਿਆ ਸਾਨੂੰ ਬੜੇ ਸੱਚੀ ਦਿੱਕਤ ਆਈ ਹੋਈ ਹੈ। ਮੈਨੂੰ ਬਹੁਤ ਗੁੱਸਾ ਚੜ੍ਹਿਆ ਪਿਆ
ਹੋ ਜਾਂਦਾ ਯਾਰ ਮੈਂ ਸਮਝ ਸਕਦੀ ਹਾਂ, ਨਾਲੇ ਨਾ ਪਾਣੀ ਵੀ ਨਾ ਨਾ ਰਸੋਈ ਦੇ ਵਿੱਚ ਤਾਂ ਵੀ ਬੜੀ ਮਤਲਬ ਖੇ
ਔਰ ਪਤਾ ਕੀ, ਗੰਦੀ ਗੰਦੀ ਜੀ ਲੱਗਦੀ ਐ ਨਾ ਰਸੋਈ, ਰਸੋਈ ਵੀ ਗੰਦੀ ਗੰਦੀ ਜੀ ਲੱਗਦੀ ਐ, ਰਸੋਈ ਵੀ ਤਾਂ ਦੇਖੋ ਗੰਦੀ ਗੰਦੀ ਉਹ ਫਰਸ਼ ਗੰਦੇ ਕਪ
ਹਾਂ ਬਿਲਕੁਲ ਬਿਲਕੁਲ, ਮੈਂ ਤੇ ਹੁਣੇ ਨਾ ਬੱਚੇ ਕਹਿ ਰਹੇ ਸੀ। ਕਿ ਕੁਛ ਬਣਾਓ ਪਾਣੀ ਮੈਂ ਚਲੋ ਕੀ ਬਣਾਵਾਂ, ਫੇਰ ਮੈਂ ਹੁਣ ਨਾ ਨਿੰਬੂ ਪਾਣੀ ਬਣਾ ਕੇ ਦਿੱਤੈ ਤੁਹਾਨੂੰ ਪਤਾ ਬੱਚਿਆਂ ਨੂੰ ਵੀ
ਹੋਰ ਡੇਲੀ ਬਣਾ ਕੇ ਸ਼ਾਮ ਨੂੰ ਰੱਖੋ ਬਸ। ਇੱਕ ਨਾ ਆਮ ਪੰਨੈ ਐ ਆਮ ਪੰਨਾ ਟਰਾਈ ਕਰੋ, ਹੈਨਾ ਆਮ ਪੰੰਨਾ ਵੀ ਬੜਾ ਐ ਪਤੈ ਮੈਂ ਵੀ ਨਾ ਯੂਟਿਊਬ ਤੋਂ ਇੱਕ ਵਾਰੀ ਦੇਖਿਆ ਸੀ ਪਾਣੀ ਅੰਬੀਆਂ ਨੂੰ ਉਬਾਲ ਕੇ ਨਾ
ਹਾਂਜੀ।
ਛਿਲ ਕੇ ਓਨੂੰ ਉਬਾਲ ਕੇ ਓਨੂੰ ਮੈਸ਼ ਕਰਕੇ ਬਿਲਕੁਲ ਉਬਾਲ ਕੇ ਬਿਲ ਮੈਸ਼ ਕਰਕੇ ਥੋੜਾ ਜਾ ਗ੍ਰਾਇੰਡ ਕਰਕੇ ਨਾ ਪੀਸ ਕੇ ਓਨੂੰ ਫੇਰ ਛਾਣ ਕੇ ਪੁਣ ਕੇ ਫੇਰ ਓਨੂੰ ਬਸ ਔਦੇ ਵਿੱਚ ਘੋਲ ਕੇ ਨਾ ਪਾਣੀ ਵਿੱਚ ਔਦੇ ਵਿੱਚ ਨਮਕ ਜੀਰਾ ਪਾਊਡਰ ਤੇ ਕਾਲੀ ਮਿਰਚ
ਅੱਛਾ ਅੱਛਾ ਅੱਛਾ ਮੈਂ ਵੀ ਮਲਬ ਸੁਣਿਆ ਸੀ ਮੈਂ ਮੈਂ ਕਿਆ ਯਾਰ ਮੈਂ ਟਰਾਈ ਕਰਾਂਗੀ। ਕਿਵੇਂ ਕਿਵੇਂ ਬਣਦਾ ਐ ਮੈਨੂੰ ਪਤਾ ਨੀ ਸੀ, ਹਾਂਜੀ ਹਾਂਜੀ।
ਅਸੀਂ ਸਾ ਸਾਡੇ ਨਾ ਐਥੇ ਕੋਈ ਹੁੰਦੈ ਨਾ ਪ੍ਰੋਗਰਾਮ ਵਗੈਰਾ ਤੇ ਇੱਕ ਫਰੈਂਡ ਲੈ ਕੇ ਆਂਦੀ ਏ ਆਮ ਪੰਨਾ। ਹੋਰ ਕੋਈ ਨੀ ਬਣਾਂਦਾ ਬੌਤ ਟੇਸਟੀ ਲੱਗਦੈ। ਔਈ ਬਣਾਂਦੀ ਐ ਤੇ ਔਈ ਦੇ ਜਾਂਦੀ ਏ ਮੈਨੂੰ ਵੀ ਇੰਨਾ ਅਸਾਂਦਾ ਨੀ। ਤੁਸੀਂ ਪਰ ਕਰਓ ਟਰਾਈ ਆਮ ਪੰਨਾ ਜੇ ਤੇ ਕਿਸੇ ਤੋਂ ਪੁੱਛ ਹੈਨਾ। ਵੈਸੇ ਇਵੇਂ ਈ ਆ ਉਬਾਲ ਕੇ ਬਣਦੈ, ਉਬਾਲ ਕੇ ਮੈਸ਼ ਕਰਕੇ ਨਾ
ਅੱਛਾ ਅੱਛਾ, ਕੋਈ ਗੱਲ ਨੀ ਮੈਂ ਟਰਾਈ ਕਰਾਂਗੀ ਅਗਰ ਮੈਨੂੰ ਨਹੀਂ ਪਤਾ ਲੱਗੇਗਾ ਮੈਂ ਤੁਹਾਡੇ ਕੋਲੋਂ ਪੁੱਛਾਂਗੀ ਤੁਸੀਂ ਬਣਾਓਗੇ ਤੇ ਕਿਉਂਕਿ ਤੁਹਾਨੂੰ ਪਤੈ, ਹਾਂ। ਹਾਂ, ਗਰਮੀਆਂ। ਦੇ ਵਿੱਚ ਨਾ ਬੱਚਿਆਂ ਨੂੰ ਵੀ ਕਿੰਨਾ ਜ਼ਰੂਰੀ ਰੈੰਦਾ ਆ, ਪਾਣੀ ਦੀ ਕਮੀ ਤਾਂ ਪੂਰੀ ਰੱਖਣੀ ਚਾਈਦੀ ਗਰਮੀਆਂ ਦੇ ਵਿੱਚ, ਸਰਦੀਆਂ ਦੇ ਵਿੱਚ
ਦੇਖੋ ਪਤਾ ਕਿ ਇੱਕ ਤੈ ਐ ਅਪਾਂ ਪਸੂ ਐ ਜੇੜੇ ਪਸ਼ੂ ਪੰ ਪੰਛੀਆਂ ਵਾਸਤੇ ਵੀ ਜ਼ਰੂਰ ਰੱਖੋ। ਪਾਣੀ ਔ ਵੀ ਦੇਖੋ ਓਨਾਂ ਨੂੰ ਵੀ ਪਿਆਸ ਲੱਗਦੀ ਐ ਹਨਾ, ਮੈਂ ਤੇ ਚਲੋ ਹੋ ਰਹੀ ਹਾਂ ਹੁਣ ਤੰਗ ਮੈਨੂੰ ਤਾਂ ਪਤਾ ਲੱਗਦਾ ਕਿ ਪਾਣੀ ਨਾ ਮਿਲੇ ਤੇ ਕੀ ਹਾਲਤ ਹੁੰਦੀ ਹੈ, ਹੁਣ ਇੰਨੀ ਦਿੱਕਤ ਆਈ ਹੋਈ ਆ ਮੈਨੂੰ।
ਹੂੰ
ਪਰੇਸ਼ਾਨੀ ਹੋਈ ਪਈ ਹੈ ਮੈਨੂੰ ਪਾਣੀ ਪਤਾ ਕਿਉਂ ਆਪਾਂ ਪਹਿਲਾਂ ਕੇਅਰ ਨੀ ਕਰਦੇ ਕੁਦਰਤ ਨੇ ਤਾਂ ਸਭ ਕੁੱਛ ਦਿੱਤਾ। ਨਾ ਪਾਣੀ ਦੀ ਸੰਭਾਲ ਕਰਦੇ ਹਾਂ। ਨਾ ਆਪਾਂ ਵੇਸਟ- ਵੇਸਟ ਕਰਦੇ ਹਾਂ ਦੂਜਾ ਪੇੜ ਪੂੜ ਕੱਟੇ ਜਾ ਰਹੇ ਆ। ਕਿਤੇ ਤੂਫਾਨ ਆ ਜਾਂਦਾ ਕਿਤੇ ਪਾਣੀ ਦੀ ਕਮੀ ਆ ਹਨਾ ਕੁਦਰਤੀ ਚੀਜ਼ਾਂ ਵੀ ਤਾਂ ਦੇਖੋ ਨਾ ਕਿਵੇਂ ਕੁਦਰਤ ਉਹ ਕਰ ਰਹੀ ਹੈ ਆਪਣੇ ਨਾਲ ਹੁਣ ਆਉਣ ਵਾਲੇ ਮੌਸਮ 'ਚ ਬਾਰਿਸ਼ ਆ ਗਈ ਤਾਂ ਡਰ ਲੱਗਣਾ।
ਬਿਲਕੁਲ -ਬਿਲਕੁਲ ਨ ਸਾਨੂੰ ਦੇਖੋ ਇਹ ਵੀ ਹੁੰਦਾ ਆ ਕਿ ਪਾਣੀ ਜਿਵੇਂ ਜਦੋਂ ਸਾਡਾ ਪਾਣੀ ਨਹੀਂ ਆਉਂਦਾ ਸਾਨੂੰ ਉਦੋਂ ਕਿੰਨਾ ਆਉਂਦਾ ਯਾਰ ਮੈਂ ਪਾਣੀ ਕਾਸ਼ ਥੋੜਾ ਨਾ ਜਿਹੜੇ ਸਟੋਰ ਕੀਤੇ ਤੇ ਚਲੋ ਉਹ ਤੇ ਲੱਗ ਜਾਂਦੇ ਨੇ ਤੇ ਜਦੋਂ ਪਾਣੀ ਕਿਸ ਵੇਲੇ ਹਾਂ ਕਿਸੇ ਵੇਲੇ ਪਾਣੀ ਇੰਨਾ ਜ਼ਿਆਦਾ ਆਉਂਦਾ ਆ ਪਾਣੀਆਂ ਟੈਂਕੀਆਂ ਰੁੜ
ਰੁੜਦੀਆਂ ਹੁੰਦੀਆਂ ਬਿਲਕੁਲ ਹਾਂ ਕਿੱਥੇ ਸਟੋਰ ਕਰੇ ਬਿਲਕੁਲ -ਬਿਲਕੁਲ ਚਲੋ ਪਤਾ ਕੀ ਹੈ ਕਈ ਜਿਵੇਂ ਹੁਣ ਨਾ ਗੱਡੀਆਂ ਨੂੰ ਧੋਈ ਜਾਣ ਥੋੜ੍ਹੀ ਨਾ ਵੇਸਟੇਜ ਤੋਂ ਬਚਾਉਣਾ ਵੀ ਚਾਹੀਦਾ ਜਿਵੇਂ ਹੁਣ ਗੱਡੀ ਵਾਲੇ ਗੱਡੀਆਂ ਹੀ ਧੋਈ ਜਾਣਗੇ ਬਾਹਰ ਬਾਹ ਫਾਲਤੂ ਦਾ ਪਾਈਪ ਚਲਾ ਕੇ ਪਾਣੀ ਲੋ। ਵੀ ਜਾਣਗੇ। ਗਰਮੀਆਂ 'ਚ ਨਾ ਪਾਣੀ ਦੀ ਬੱਚਤ ਇਸ ਤਰ੍ਹਾਂ ਹੋਏਗੀ ਨਾ ਕਿ ਫਾਲਤੂ ਨਾ ਆਪਾਂ ਵੇਸਟ ਕਰੀਏ। ਆਪਾਂ ਏਦਾਂ ਕਹਿੰਦੇ ਆ ਕਿ ਆਪਾਂ ਵੇਸਟ ਨਾ ਕਰੀਏ। ਹਨਾ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਅਵੇਅਰ ਹੋਣਾ ਚਾਹੀਦਾ ਗਰਮੀ 'ਚ ਇਕੱਲੇ ਸਾਡਾ ਫਰਜ਼ ਥੋੜ੍ਹੀ ਹੈ ਇਸ ਚੀਜ਼ ਦਾ ਕਿ ਸਾਡੇ ਹੀ ਫਰਜ਼ ਹੈ।
ਹਾਂ ਬਿਲਕੁਲ -ਬਿਲਕੁਲ ਸਭ ਨੂੰ ਦੇਖੋ ਬੱਚਿਆਂ ਨੂੰ ਵੀ
ਬੰਦਿਆਂ ਦਾ ਬਰਾਬਰ-ਬਰਾਬਰ ਯੋਗਦਾਨ ਹੋਣਾ
ਹਾਂ ਬਿਲਕੁਲ -ਬਿਲਕੁਲ ਬੱਚ ਬੱਚਿਆਂ ਨੂੰ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ ਨਾ ਪਾਣੀ ਨੂੰ ਕਿਵੇਂ ਵੇਸਟ ਨਹੀਂ ਕਰੀਦਾ ਹੁੰਦਾ ਜਿਵੇਂ ਟਾਈਮ ਵੇਲੇ ਸਾਨੂੰ ਕਿੰਨਾ ਜ਼ਿਆਦਾ ਔਖਾ ਜਾਂਦਾ, ਪ੍ਰੋਬਲਮ ਆ ਜਾਂਦੀ ਹੈ। ਮੈਂ ਤਾਂ ਖੁਦ ਜਾਂ ਮੈਂ ਕਦੀ ਕੁੱਛ ਬਣਾ ਬਣਾ ਕੇ ਕੁੱਛ ਪਾਣੀ ਦਾ ਬਣਾ ਕੇ ਦੇ ਦੇਨੀ ਹਾਂ ਬਈ ਬੱਚਿਆਂ ਨੂੰ ਗਰਮੀ ਦੇ ਵਿੱਚ ਪਾਣੀ ਦੀ ਕਮੀ ਵੀ ਨੀ ਹੋਣੀ ਚਾਹੀਦੀ, ਹਾਂਜੀ ਕਰੋ। ਮੈਂ ਤੇ, ਹਾਂ।
ਤੇ ਇੰਨੀ ਇੰਨੀ ਪਾਣੀ ਦੀ ਕਮੀ ਮਤਲਬ ਮਹਿਸੂਸ ਨਹੀਂ ਹੋ ਰਹੀ। ਹੋਰ ਦੋ ਕੁ ਦਿਨ ਤੋਂ ਹਮ
ਇੱਕ ਵਾਰੀ ਏਦਾਂ ਹੋਇਆ ਪਾਣੀ ਨਾ। ਆਇਆਂ ਨਹੀਂ ਇੱਕ ਦਿਨ ਪਾਣੀ ਨਹੀਂ ਆਇਆਂ। ਤੇ ਅਸੀਂ ਕਿਹਾ ਚਲੋ ਕੋਈ ਗੱਲ ਨੀ, ਤੁਹਾਡੇ ਕੋਲ ਸਟੋਰ ਵਗੈਰਾ ਚੀਜ਼ਾਂ। ਆਂ ਹੋਈਆਂ ਨੇ ਤੇ ਆਪਾਂ ਕਰ ਲੈਣੇ। ਤੇ ਅਸੀਂ ਉੱਤੋਂ ਵੀ ਸਾਰਾ। ਸਟੋਰ ਕੀਤਾ ਹੋਇਆ ਵੀ। ਸਮਾਨ ਸਾਰਾ ਚੁੱਕ ਲਿਆ ਤੇ ਉਹ ਫਿਰ ਅਗਲੇ ਦਿਨ ਵੀ ਪਾਣੀ ਨੇ ਆ ਉਹ ਸਾਨੂੰ ਇੰਨੀ ਜ਼ਿਆਦਾ ਦਿੱਕਤ
ਦਿੱਕਤ ਹੋਈ ਨਾ ਮੈਨੂੰ ਪਤਾ ਮੈਂ ਵੀ ਹੁਣ ਦੇਖ ਰਹੀ ਨਾ ਵੀ ਬਾਕੀ ਸਭ ਸਰ ਜਾਂਦਾ। ਪਾਣੀ ਬਿਨਾਂ ਨਹੀਂ ਸਰਦਾ, ਬਿਜਲੀ ਬਿਨਾਂ ਵੀ ਸਰ ਜਾਂਦਾ।
ਹਾਂ! ਬਿਲਕੁਲ ਉਹਦੇ ਬਿਨਾਂ ਵੀ ਸਰ ਜਾਂਦਾ। ਹਾਂਜੀ -ਹਾਂਜੀ ਪਾਣੀ ਬਿਨਾਂ ਤੇ ਜ਼ਿਆਦਾ ਦਿੱਕਤ ਹੋ ਜਾਂਦੀ ਆ।
ਪਤਾ ਕੀ ਹੈ! ਇਹ ਨਾ ਆਪਾਂ ਨੂੰ ਗਰੁੱਪ ਗਰੁੱਪ ਚ ਪਾਉਣੇ ਚਾਹੀਦੇ ਆ ਵੀ ਪਾਣੀ ਦੀ ਸੰਭਾਲ ਕਰੋ ਜਿਵੇਂ ਗਰਮੀ ਹੈ ਗਰਮੀਆਂ ਦੇ ਵਿੱਚ ਪਸ਼ੂ ਪੰਛੀਆਂ ਲਈ ਬਾਹਰ ਲਗਾਓ! ਉੱਪਰ ਕਟੋਰਾ ਰੱਖੋ ਪਾਣੀ ਦਾ। ਹਨਾ, ਬਾਹਰ ਵੀ ਕੋਈ ਬਣਾ ਕੇ ਚੀਜ਼ ਸਫ਼ਰ ਚ' ਪੰਛੀਆਂ ਜਾਨਵਰਾਂ ਲਈ ਰੱਖਿਆ ਜਾਵੇ ਕਿਉਂਕਿ ਜਿਵੇਂ ਸਾਨੂੰ ਸਾਨੂੰ ਤਕਲੀਫ਼ ਹੋ ਰਹੀ ਹੈ ਉਹਨਾਂ ਵੀ ਹੁੰਦੀ ਹੋਏਗੀ।
ਬਿਲਕੁਲ ਬਿਲਕੁਲ ਜਿਵੇਂ ਛੱਤ ਤੇ ਵੀ ਕਿੰਨਾ ਉਹ ਬਣਿਆ ਹੁੰਦਾ ਆ ਤੁਸੀਂ ਤੁਸੀਂ ਸਾਈਡ। ਤੇ ਉਹ ਤੇ ਮਿੱਟੀ ਦੇ ਵਿੱਚ ਪਾਦੋ ਮਿੱਟੀ। ਮਿੱਟੀ ਦੇ ਵਿੱਚ ਤੁਸੀਂ ਨਹੀਂ ਪਾ ਕੇ ਰੱਖਣਾ ਜਿਵੇਂ ਉਹ ਪਲਾਸਟਿਕ, ਉਹ ਪਲਾਸਟਿਕ ਕਹਿ ਰਹੀਆਂ ਉਹ ਸਿਲਵਰ ਦੇ ਭਾਂਡੇ ਨੀ ਹੁੰਦੇ ਹਾਂ ਉਹਦੇ ਚ' ਪਾਕੇ।
ਉਸ ਚ ਪਾ ਕੇ ਰੱਖਦੋ। ਪਰ, ਪਰ ਪਤਾ ਕੀ ਐ, ਕੁਝ ਇਨਸਾਨ ਏ ਨਾ ਚੀਜ਼ ਦੀ ਨਾ ਕਦਰ ਨੀ ਕੀਤੀ। ਚਾਹੇ ਓ ਪੇੜ ਪੋਦੇ ਸੀ ਚਾਹੇ ਪਾਣੀ ਸੀ। ਹੁਨ ਦੇਖੋ, ਪਾਣੀ ਵੀ ਕੀ ਕਰੇਗਾ ਹਰ ਥਾਂ ਘਰ- ਘਰ ਚ ਸਮਰਸੀਬਲ ਐ, ਹਨਾ ਪਾਣੀ ਵੀ ਆਪਾਂ ਪੂਰਤੀ ਕਿੰਨੀ ਹੋਏਗੀ ਜੀਨੀਆਂ ਚੀਜ਼ਾਂ ਸੌਖੀਆਂ ਹੋਈਆਂ ਨਾ, ਓਨੀ ਵੇਸਟੇਜ ਵੀ ਤਾਂ ਹੋਈ ਐ। ਪਾਣੀ ਦੀ ਵੇਸਟੇਜ ਵੀ ਬੋਤ ਕਰਦੇ ਆਂ, ਪਾਣੀ ਚੱਲ ਰੇਆ ਤੇ ਆਪਾਂ ਚੱਲਦੇ ਪਾਣੀ ਚ ਭਾਂਡੇ ਮਾਂਜਦੇ ਆ, ਚੱਲਦੇ ਪਾਣੀ ਚ ਕੱਪੜੇ ਧੋ ਰਏ ਆ, ਪਾ ਪਾਣੀ ਦੇਖੋ ਕਿ
ਮੈਂ ਤੁਆਨੂੰ ਓਹੀ ਤੇ ਕੈ ਰੀ ਆਂ, ਕਿਸੇ ਵੇਲੇ ਪਾਨੀ ਜਦੋਂ ਏਨਾਂ ਆਂਦਾ ਹੁੰਦੈ ਅਸੀਂ ਕੀ ਕਰਨੇ ਹੋਨੇ ਆਂ ਪਾਨੀ
ਰੋੜਦਾ ਹੁੰਦੈ, ਓਈ ਤਾਂ ਪਾਣੀ ਰੁੜਦਾ ਹੁੰਦੈ। ਮੋਟਰ ਭਾਰੀ ਆ, ਮੋਟਰ ਕੋਈ ਬੰਦ ਨੀ ਕਰਦਾ। ਓ ਪਾਣੀ ਚੱਲੀ ਜਾਂਦੈ, ਪਾਣੀ ਚੱਲੀ ਜਾਏਗਾ ਚੱਲੀ ਜੇਗਾ ਪਾਣੀ ਕੀ ਕਰੇਗਾ
ਪਾਣੀ ਨੇ ਥੋੜ੍ਹੀ ਰੁਕਣਾ ਪਾਣੀ ਨੇ ਲਓ ਮੈਨੂੰ ਤੇ ਕਈ ਵਾਰ ਏਦਾਂ ਵੀ ਹੁੰਦਾ ਨਾ ਜਿਵੇਂ ਮੰਨਲਬ ਮੰਨ ਲਓ ਪਾਣੀ ਜਲਦੀ ਆ ਜਾਂਦਾ ਫਿਰ ਪਾਣੀ ਜਲਦੀ ਆਉਣ ਤੋਂ ਬਾਅਦ ਹੁੰਦਾ ਹੈ ਕਿ ਯਾਰ ਇਹਨੂੰ ਹੁਣ ਅਸੀਂ ਮਲਬ ਕੱਲ ਆਏਗਾ ਕਿ ਨਹੀਂ ਹੈਗਾ ਸਾਨੂੰ ਇੱਕ ਡਰ ਵੀ ਹੁੰਦਾ ਹੈ ਕਿ ਕੱਲ ਪਾਣੀ ਆਏਗਾ ਕਿ ਨਹੀਂ ਆਏਗਾ? ਹਾਂ ਤਾਂ ਵੀ ਅਸੀਂ ਕਰ ਲੈਂਦੇ ਹਾਂ ਕਿ ਬਾਈ ਅਸੀਂ ਆਪਣੇ ਪਾਣੀ ਤੋਂ ਬਚਣਾ ਆ ਕਿਸੇ ਮਤਲਬ ਚੀਜ਼ ਹੋ ਜਾਵੇ ਬਈ ਕੱਲ ਨੂੰ ਪਾਣੀ ਕਿਉਂਕਿ ਇੱਕ ਵਾਰ ਚੀਜ਼ ਅਹਿਸਾਸ ਹੋਇਆ ਹੋਏ ਨਾ ਬੰਦੇ ਨੂੰ ਤੇ ਫੇਰ ਬੜੀ ਦਿੱਕਤ ਹੋ ਜਾਂਦੀ ਹੈ
ਆਉਣ ਵਾਲੇ ਟਾਈਮ ਚ ਕੋਈ ਪਤਾ ਨੀ ਪਾਣੀ ਦੇ ਦੇਖੋ ਵੱਡੇ ਸ਼ ਸ਼ਹਿਰਾਂ ਚ ਪਾਣੀ ਦੇ ਜਾਰ ਮੁੱਲ ਮਿਲਦੇ ਹੈ ਆਪੇ ਤਾਂ ਫੇਰ ਵੀ ਚਲੋ ਪਾਣੀ ਦਾ ਹਿਸਾਬ ਠੀਕ ਹੈ ਕਈ ਸ਼ਹਿਰਾਂ ਚ ਤਾਂ ਪਾਣੀ ਦੀ ਇੰਨੀ ਤੰਗੀ ਹੈ ਪਾਣੀ ਖ਼ਰੀਦਣਾ ਪੈਂਦਾ ਚਲੋ ਆਪਣੇ ਬਾਬਾ ਜੀ ਦੀ ਕਿਰਪਾ ਪਰ ਫਿਰ ਵੀ ਮਤਲਬ ਆਪਾਂ ਨੂੰ ਬਚਾ ਕੇ ਰੱਖਣਾ ਚਾਹੀਦਾ। ਹੁਣ ਆਪਾਂ ਟਰੈਵਲਿੰਗ ਤੇ ਜਾਂਦੇ ਹਾਂ ਦੇਖੋ ਕਿੰਨਾ ਮਹਿੰਗਾ ਪਾਣੀ ਪੀਂਦੇ ਹਾਂ ਇੱਕ ਬੂੰਦ ਨੂੰ ਵੀ ਤਰਸ ਜਾਂਦੇ ਆ ਪਾਣੀ ਪੀਣ ਇੰਨੀ ਗਰਮੀ ਦੇ ਵਿੱਚ ਚਲੋ ਕਈਆਂ ਨੇ ਤਾਂ ਛਬੀਲਾਂ ਲਾਈਆਂ ਉਹਨਾਂ ਦਾ ਵੀ ਦੇਖੋ ਕਿੰਨਾ ਵੱਡਾ ਪੁੰਨ ਹੈ। ਹਨਾ? ਛਬੀਲਾਂ ਲਾਈਆਂ, ਪਾਣੀ ਲਗਾਇਆ, ਠੰਡੇ ਪਾਣੀ ਜਲ ਦੀ ਸੇਵਾ ਹੋ ਰਹੀ ਹੈ ਲੋਕੀ ਕਰੀ ਵੀ ਜਾਂਦੇ ਹੈ, ਸਭ ਆਪੋ ਆਪਣਾ ਨਿਭਾਈ ਵੀ ਜਾਂਦੇ ਹੈ, ਕਰੀ ਵੀ ਜਾਂਦੇ ਹੈ ਕੋਈ ਵੇਸਟੇਜ ਵੀ ਕਰੀ ਜਾਂਦੇ ਆ
ਬਸ, ਹਾਂ ਬਸ ਬਸ ਬਸ, ਇਹੀ ਹੁੰਦਾ ਆ ਕਿ ਸਾਨੂੰ ਸਮਾਨ ਚੀਜ ਦੀ ਕਦਰ ਕਰਨੀ ਆਣੀ ਚਾਹੀਦੀ ਹੈ
ਚਾਹੇ ਜੋ ਵੀ ਹੈਗੀ ਹੈ। ਕੋਈ ਵੀ ਚੀਜ਼ ਹੈ ਨਾ ਉਹਦੀ ਕਦਰ ਕਰੋ। ਉਹਨੂੰ ਮਤਲਬ ਠੀਕ ਤਰ੍ਹਾਂ ਤਲ ਯੂਜ ਕਰੋ ਵੀ ਆਪਾਂ ਉਹਨੂੰ ਕਿੱਥੇ ਤੱਕ ਬੱਚਤ ਕਰ ਸਕਦੇ ਹਾਂ। ਕਿਉਂਕਿ ਹੁਣ ਆਉਣ ਵਾਲਾ ਟਾਈਮ ਬੜਾ ਹਾਰਡ ਹੈ, ਕਹਿੰਦੇ ਨੀ ਸਾਡੇ ਬਜ਼ੁਰਗ, ਕਿ ਪਾਣੀ ਮਿਲਣਾ ਨੀ ਤੁਹਾਡੇ ਬੱਚੇ ਚਿਆਂ ਨੂੰ। ਆਪਾਂ ਨੂੰ ਇਹੀ ਕਿਹਾ ਜਾਂਦਾ ਨਾ? ਕਿ ਤੁਹਾਡੇ ਬੱਚਿਆਂ ਨੂੰ ਪਾਣੀ ਨੀ ਮਿਲਣਾ। ਆਉਣ ਵਾਲੇ ਸੋਚ ਕੇ ਡਰ ਲੱਗਦਾ ਹੈ ਕਿ ਚਲੋ ਬੂੰਦ ਵੀ ਸੀ ਵੇਸਟ ਨਾ ਕਰੀਏ, ਹਨਾ? ਬ ਉਹਨੂੰ ਪੀ ਲਓ ਥੋੜੇ ਜਿਹੇ ਢੱਕ ਕੇ ਰੱਖ ਕੇ ਫੇਰ ਪੀਲੋ ਪਰ ਚਲੋ ਹੁਣ ਆਪਣੇ ਬੱਚਿਆਂ ਨੂੰ ਸਮਝਾਉਣਾ ਸਾਡਾ ਫਰਜ਼ ਹੈ।
ਪਰਜੇ ਬਿਲਕੁਲ ਬਿਲਕੁਲ। ਬਿਲਕੁਲ ਬਿਲਕੁਲ, ਤਾਂ ਹੀ ਤੇ ਮੈਂ ਵੀ ਬੜਾ ਜ਼ਿਆਦਾ ਮਤਲਬ ਪਾਣੀ ਜਿਵੇਂ ਆਂਦਾ ਹੈ, ਅਸੀਂ ਸੇਵ ਕਰ ਲੈਂਦੇ ਹਾਂ ਜਾਂ ਪਤੀਲੀਆਂ ਦੇ ਵਿੱਚ ਪਾਣੀ ਪਾ ਲੈਂਦੇ ਹਾਂ ਕਿ ਹਾਂ ਬਈ ਅਗਰ ਕੱਲ ਨੀ ਆਏਗਾ। ਇਹਨਾਂ ਨੂੰ ਹੀ ਅਸੀਂ ਟੈਂਕੀਆਂ ਦੇ ਵਿੱਚ ਦੇਵਾਂਗੇ ਕਿ ਸਾਨੂੰ ਦਿੱਕਤ ਨੀ ਆਏਗੀ।
ਹਮ ਹਮ, ਓਹੀ ਤੇ ਇਹ ਵੀ ਮਤਲਬ ਥੋੜਾ ਜਿਹਾ ਨਾ ਧਿਆਨ ਸਾਨੂੰ ਹੀ ਰੱਖਣਾ ਪਏਗਾ ਕਿਓਕਿ ਦੇਖੋ ਇੱਕ ਦੇ ਇਹ ਇੱਕ ਦੀ ਡਿਊਟੀ ਨੀ ਹੈ, ਸਾਡਾ ਸਾਰਿਆਂ ਦਾ ਫਰਜ਼ ਹੈ ਹੁਣ ਘਰਦਿਆਂ ਨੂੰ ਸਭ ਨੂੰ ਸਭ ਨੂੰ ਹੀ ਹੋਣਾ ਚਾਹੀਦਾ ਕੱਲੇ ਆਪਾਂ ਨੂੰ ਨੀ, ਸਾਰੇ ਬੱਚੇ ਵੱਡੇ ਸਭ ਸੰਭਾਲਣ ਕੱਲੇ ਇੱਕ ਦਾ ਕੰਮ ਨੀ ਹੁੰਦਾ ਇਹ ਇਹ ਸਾਰੇ ਮਿਲ ਜੁਲ ਕੇ ਕੰਮ ਮਿਲ ਜੁਲ ਕੇ ਕਰਨ ਵਾਲਾ ਕੰਮ
ਬਿਲਕੁਲ ਸਮਝਾਉਣਾ ਤੇ ਫਰਜ਼ ਹੈ ਨਾ ਤੇ ਬੱਚਿਆਂ ਨੂੰ ਪਤਾ ਵੀ ਹੋਣਾ ਚਾਹੀਦੈ
ਬਿਲਕੁਲ ਸਭ ਮੈਂ ਓਹੀ ਕਹਦੀ ਨਾ ਸਭ ਨੂੰ ਇਕੱਲੇ ਸਾਨੂੰ ਹੀ ਨੀ ਇੱਕ ਬੰਦਾ ਕਿੰਨਾ ਕੁ ਦੇਖੋ ਆਪਾਂ ਕੱਲ ਅੰਦਰ ਬਾਹਰ ਵੀ ਜਾਂਦੇ ਹਾਂ ਸਭ ਅਵੇਅਰ ਹੁਣ ਨਾ ਅਵੇਅਰ ਹੀ ਨਹੀਂੀ ਹੁੰਦਾ ਕੋਈ, ਇੱਕ ਇੱਕ ਬੰਦੇ ਦੇ ਸਿਰ ਤੇ ਸੱਟ ਦਿੰਦੇ ਆ ਕੰਮ ਵੀ ਨਹੀਂ ਕਰਨ ਨਹੀਂ ਇਹ ਸਭ ਦੀ ਜਿੰਮੇਵਾਰੀ ਘਰ ਤੋਂ ਇਲਾਵਾ ਗਲੀ ਗਲੀ ਤੋਂ ਮੁਹੱਲਾ ਹਨਾ ਆਪਾਂ ਨਾ ਫਰਜ਼ ਹੈ ਕਿ ਆਪਾਂ ਗਰੁੱਪਾਂ ਵਿੱਚ ਮੈਸੇਜ ਪਾਈਏ, ਵੀ ਆ ਕਿੰਨਾ ਔਖਾ ਟਾਈਮ ਹੈ ਪਾਣੀ ਨੂੰ ਬਚਾਓ ਪਾਣੀ ਅਗਰ ਇੱਕ ਟੈਂਕੀ ਇੱਕ ਦਾ ਪਾਈਪ ਚੱਲ ਰਿਹਾ ਤਾਂ ਉਹਨਾ ਨੂੰ ਇੱਕੋ ਜਿ ਆਪਾਂ ਕਰੀਏ ਬਾਰ ਬਾਰ ਓਨ- ਔਫ ਨਾ ਕਰੀਏ
ਹਾਂਜੀ ਹਾਂਜੀ ਚਲੋ ਕੋਈ ਗੱਲ ਨੀ ਅ ਹਾਂ ਹਾਂ ਅਸੀਂ ਤਾਂ ਚਲੋ ਕੋਈ ਗੱਲ ਨੀ ਅਸੀਂ ਕਰਾਂਗੇ ਕੁਛ ਬਣਾਉਂਦੇ ਆ ਗਰੁੱਪ ਵਗੈਰਾ ਜਿਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਨੀ ਠੀਕ ਹੈ
ਚਲੋ ਠੀਕ ਏ ਓਕੇ ਸਤਿ ਸ੍ਰੀ ਅਕਾਲ